ਹੈਲੋ।
ਹੈਲੋ, ਹਾਂਜੀ। ਸਾਸਰੀ ਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਹੋਰ, ਠੀਕ ਓ?
ਵਧੀਆ। ਤੁਸੀਂ ਸੁਣਾਓ, ਠੀਕ ਹੋਂ?
ਹਾਂਜੀ-ਹਾਂਜੀ, ਵਧੀਆ।
ਉਹ ਮੈਂ ਤਾਂ ਫੋਨ ਕੀਤਾ ਸੀ, ਮੈਂ ਕਿਹਾ ਪੁੱਛਾਂ ਅੱਜ ਬਈ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਹੈਗਾ ਹੈ, ਤੇ ਤੁਸੀਂ ਗੁਰਦੁਆਰੇ ਜਾਓਗੇ?
ਹਾਂਜੀ, ਬੱਸ, ਘਰ'ਚ ਕੰਮ ਸੀ ਥੋੜ੍ਹਾ ਲੇਟ ਹੋਗੇ ਸੀ, ਜਾਵਾਂਗੇ।
ਹਾਂਜੀ-ਹਾਂਜੀ ਲੇਟ ਤੇ ਹੋਈ ਜਾਂਦਾ ਸਾਡੇ ਵੀ ਕੋਈ ਬੱਚੇ ਉੱਠੇ ਨੀ। ਬਿਲਕੁਲ ਨਹੀਂ ਉੱਠਦੇ, ਛੁੱਟੀ ਸੀ।
ਹਾਂਜੀ। ਘਰ ਸਭ ਕੰਮ-ਕੁਮ ਕਰਕੇ, ਸਭ ਨੂੰ ਨਾਸ਼ਤਾ ਖਵਾਕੇ ਅਹੀ ਵਿਹਲੇ ਹੋਈ ਦਾ ਹੈ।
ਹਾਂਜੀ-ਹਾਂਜੀ, ਮੈਂ ਵੀ ਪਹਿਲੇ ਨਾ, ਹਾਂਜੀ। ਕੀ ਬਣਾਇਆ ਸੀ, ਫਿਰ ਨਾਸ਼ਤੇ'ਚ?
ਅਸੀਂ ਛੋਲੇ ਬਣਾਏ ਸੀ, ਛੋਲੇ, ਛੋ?
ਅੱਛਾ, ਛੋਲੇ, ਚੌਲ। ''ਮੈਂ ਵੀ ਹੁਣੇ, ਬਸ ਆਲੂ ਦੇ ਪਰੌਂਠੇ ਬਣਾਕੇ ਹਟੀ ਆਂ, ਮੈਂ ਕਿਹਾ ਤੁਹਾਨੂੰ ਪੁੱਛਾਂ ਕਿ ਤੁਸੀਂ ਗੁਰਦੁਆਰੇ ਜਾਣਾ ਹਜੇ, ਕਿ ਨਹੀਂ ਜਾਣਾ, ਕਦੋਂ ਜਾਓਗੇ?
ਥੋੜਾ ਜਾ ਕੰਮ ਰਹਿ ਗਿਆ, ਓਹੀ ਨਿਪਟਾਕੇ?
ਅੱਛਾ-ਅੱਛਾ-ਅੱਛਾ, ਹਾ। ਫੇਰ ਸ਼ਾਮੀ ਤੇ, ਨਗਰ-ਕੀਰਤਨ ਵੇਖਕੇ ਹੀ ਆਂਉਗੇ ਵਾਪਸ?
ਹਾਂਜੀ, ਹੁਣ ਤੇ ਬਸ ਗੁਰਦੁਆਰੇ ਜਾਕੇ ਸਿੱਧਾ ਸੇਵਾ ਕਰ ਲੈਂਦੇ ਸੀ। ਸ਼ਾਮੀ ਨਗਰ-ਕੀਰਤਨ ਨੂੰ ਵੇਖ ਫਿਰ, ਮਤਲਬ ਘਰ ਆਕੇ, ਤਿਆਰ ਹੋਕੇ ਫਿਰ ਜਾਵਾਂਗੇ ਨਗਰ-ਕੀਰਤਨ ਦੇਖਣ।
ਚਲੋ ਠੀਕ ਏ, ਫਿਰ ਮੈਨੂੰ ਇੱਕ ਵਾਰ ਫੋਨ ਕਰ ਲੈਣਾ ਤੁਸੀਂ। ''ਮੈਂ ਪਿਛਲੀ ਵਾਰ ਤੁਹਾਡੇ ਨਾਲ ਗਈ ਸੀ, ਬੜਾ ਮਜ਼ਾ ਆਇਆ ਸੀ। ਮਤਲਬ ਅਨੰਦ ਗਾਇਆ ਸੀ, ਸੇਵਾ ਕਰਨ ਦਾ। ਮੈਂ ਕਿਹਾ ਚਲੋ ਐਤਕੀ ਵੀ ਕਰਨਾ ਜਾਂਨੀ ਆਂ, ਤੇ ਤੁਹਾਨੂੰ ਪੁੱਛਦੀ ਹਾਂ।
ਹਾਂਜੀ, ਕੋਈ ਨੀ ਕਰਲਾਂਗੀ, ਮੈਂ ਤੁਹਾਨੂੰ ਫੋਨ।
ਹਾਂਜੀ-ਹਾਂਜੀ, ਹੋਰ?
ਬਸ। ਤੁਹਾਡੇ ਨੀ ਲਾਂਦੇ, ਸਟਾਲ-ਸਟੂਲ?
ਨਹੀਂ, ਬੱਚੇ ਲਾਂਦੇ ਹੀ ਨਹੀਂ, ਤੁਹਾਡੇ ਲਾਇਆ ਪਾਇਆ।
ਹਾਂਜੀ, ਸਾਡੇ ਤਾਂ ਗਏ ਹੋਏ ਨੇ, ਸਭ ਲਾ ਰਹੇ ਨੇ ਸਟਾਲ।
ਅੱਛਾ-ਅੱਛਾ, ਕੀ ਲਾ ਰਹੇ ਹੋ?
ਅਸੀ ਛ, ਛਬੀਲ ਲਾ ਰਹੇ ਹਾਂ। ਗਰਮੀ ਏ ਨਾ, ਗਰਮੀ'ਚ ਤੇ, ਗਰਮੀ'ਚ ਛਬੀਲ ਚੱਲਦੀ ਹੈ।
ਹਾਂਜੀ, ਹਾਂਜੀ। ਮੈਂ ਵੀ ਚਲੋ ਵੇਖਦੀ ਹ ਅਗਰ ਕੋਈ ਸੇਵਾ ਦਿੱਤੀ ਜਾਂਦੀ ਹੈ ਮੈਂ ਆਉਂਨੀ ਹਾ ਹਜੇ ਤੇ ਬਹੁਤ ਕੰਮ ਏ। ਬੁਟੀਕ ਤੇ ਵੀ ਜਾਣਾ ਸੂਟ ਲੈਣ।
ਅੱਛਾ।
ਹਾਂਜੀਾ। ਹਾਂਜੀ, ਹਾਂਜੀ ਨਵਾਂ ਸੂਟ ਸੁਵਾਇਆ ਉਹ ਮੈਂ ਕਿਹਾ ਲੈ ਕੇ ਆਵਾਂ। ਗਰਮੀ ਬਹੁਤ ਬਾਹਰ ਨਿਕਲਣ ਦਾ ਮਨ ਨਹੀਂ ਕਰਦਾ ਪਿਆ।
ਪੱਖੇ ਥੱਲੇ ਬਹਿਕੇ ਵੀ ਅੱਜ ਗਰਮੀ ਲੱਗਦੀ ਪਵੀ ਇੰਨੀ ਗਰਮੀ ਪਈ ਹੋਈ ਹੈ ਅੱਜ।
ਹਾਂਜੀ, ਹਾਂਜੀ ਹੋਰ ਬੱਚੇ ਨੂੰ ਬੱਚੇ ਨੂਆ ਸਭ? ਗਈਆਂ ਕਿ ਉਹਨਾਂ ਨੇ ਵੀ ਜਾਣਾ ਹਜੇ।
ਉਹ ਤਾਂ ਗਈਆ।
ਅੱਛਾ, ਅੱਛਾ ਚੱਲੀ ਗਈਆ ਬਸ ਉਹ ਸਟੋਲ ਹੀ ਹੋਣਗੀਆਂ ਨਾ ਸੇਵਾ ਕਰਦੀਆਂ ਹੋਣਗੀਆਂ।
ਹਾਂਜੀ, ਹਾਂਜੀ।
ਬਸ ਉੱਥੇ ਵੀ ਕੋਈ ਚਾਹੀਦਾ ਹੀ ਹੁੰਦਾ।
ਹਾਂਜੀ, ਹਾਂਜੀ ਬਸ ਮੈਂ ਵੀ ਘਰ ਦਾ ਕੰਮ ਨਿਪਟਾਵਾ ਕੇ ਜਾਵਾਂਗੀ। ਫਿਰ ਦੁਪਹਿਰੇ ਤੇ ਗੁਰਦੁਆਰੇ, ਗੁਰਦੁਆਰੇ ਲੰਗਰ ਖਾ ਲਵਾਂਗੇ ਅਸੀਂ। ਫਿਰ ਪਾਸ ਹੋ ਕੇ ਸ਼ਾਮੀ ਹੁ ਰਾਤੀ ਆਵਾਂਗੇ ਵਾਪਿਸ।
ਹਾਂ ਮੈਂ ਵੀ ਸੋਚ ਰਹੀ ਹਾਂ ਗੁਰ ਅਸੀਂ ਵੀ ਗੁਰਦੁਆਰੇ ਪ੍ਰਸ਼ਾਦਾ ਛਕ ਲਾਂਗੇ ਫਿਰ ਸ਼ਾਮੀ।
ਹਾਂਜੀ।
ਫੇਰ ਤੁਸੀਂ ਮੈਨੂੰ ਕਿੱਥੇ ਮਿਲੋਗੇ।
ਮੈਂ ਤੁਹਾਨੂੰ ਝੰਡੇ ਤੇ ਮਿਲ ਜਾਂਗੀ।
ਹਾਂਜੀ, ਹਾਂਜੀ।
ਯਾਂ ਤੁਸੀਂ ਮੇਰੇ ਘਰ ਈ ਆ ਜਾਨਾ।
ਚਲੋ ਵੇਖਦੀ ਆਂ ਅਗਰ ਆਇਆ ਗਿਆ ਤੇ ਘਰ ਆ ਜਾਂਗੀ ਵੈਸੇ ਤ ਤੁਹਾਨੂੰ ਇਥੇ ਮਤਲਬ ਨਗਰ ਕੀਰਤਨ ਚ ਉਹ ਕੀਰਤਨ ਨਗਰ ਕੀਰਤਨ ਚ ਸ਼ੋਰ ਹੁੰਦਾ ਨਾ ਫੋਨ ਨੀ ਰਿੰਗ ਨੀਂ ਸੁਣਾਈ ਦਿੰਦੀ।
ਹਾਂਜੀ।
ਹਾਂਜੀ ਹਾਂਜੀ। ਮੈਂ ਕਿਆ ਚਲੋ, ਤੁਹਾਡੇ ਨਾਲ ਪਿਛਲੀ ਵਾਰ ਬੋਤ ਮਜ਼ਾ ਆਇਆ ਸੀ।
ਹਾਂਜੀ ਕੋਈ ਨੀਂ, ਇਸ ਵਾਰ ਵੀ ਬੜਾ ਮਜ਼ਾ ਆਏਗਾ।
ਅੱਛਾ ਬੱਚੇ ਤੋਂ ਮੈਂ ਦੇਖਿਆ ਤੁਹਾਡੇ ਮੁੰਡੇ ਵੈਸੇ ਬੜੇ ਸੇਵਾ ਕਰਦੇ ਨੇ। ਹਨਾ ਮੈਂ ਬੜੀ ਵਾਰੀ ਵੇਖਿਆ ਗੁਰਦੁਆਰੇ ਵੀ ਸੇਵਾ ਕਰਦੇ ਹੁੰਦੇ ਨੇ।
ਅੱਛਾ, ਅੱਛਾ।
ਤੁਹਾਨੂ, ਤੁਹਾਨੂੰ ਨੀ ਪਤਾ ਤੁਹਾਡੇ ਮੁੰਡੇ ਸੇਵਾ ਕਰਦੇ ਨੇ।
ਕਰਦੇ ਨੇ ਜੀ, ਸਾਨੂੰ ਪਤਾ।
ਹਾਂਜੀ, ਹਾਂਜੀ, ਨਈ ਤੁਸੀਂ ਕਹਿੰਣਾ ਅੱਛਾ-ਅੱਛਾ ਮੈਂ ਕਿਆ ਸ਼ਾਇਦ ਪਤਾ ਨਈ ਏ।
ਹਂ, ਕੰਮ ਨੀਬੜ ਗਿਆ ਤੁਹਾਡਾ।
ਹਾਂਜੀ, ਹਾਂਜੀ, ਨਈਂ ਨਈਂ, ਕੰਮ ਤੇ ਹੋ ਗਿਆ ਬਸ। ਬੱਚੇ ਜਦੋਂ ਨਾਹ ਲੈਣ ਫਿਰ ਮੈਂ ਨਾਵਾਂਗੀ। ਨਈਂ ਨਈਂ, ਇੱਕ ਵਾਰ ਤੇ ਨਾਅ ਲਿਆ ਪਰ ਗਰਮੀ ਬੜੀ ਲੱਗਦੀ ਪਈ ਏ।
ਹਾਂ ਗਰਮੀ ਤੇ ਹੈਈ ਗਰਮੀ ਚ ਤੇ ਜਿੰਨਾ ਨਹਾਓ ਓਨਾ ਘੱਟ ਏ।
ਹਾਂਜੀ, ਹਾਂਜੀ। ‌ ਸਾਡੇ ਤੇ ਘਰ ਬੱਚੇ ਵੀ ਛੋਟੇ-ਛੋਟੇ ਬੱਚੇ ਗਏ ਕਿ ਉਹ ਵੀ ਹਜੇ ਘਰ ਈ ਨੇ।
ਉਹ ਤੇ ਗਏ ਜੀ, ਤਾਈ ਘਰ ਸ਼ਾਂਤੀ ਨਾ ਅੱਜ।
ਅੱਛਾ ਅੱਛਾ, ਹਾਂ ਬੱਚੇ ਸ਼ੋਰ ਬੜਾ ਕਰਦੇ ਨੇ ਮੈਂ ਇੱਕ ਮਤਲਬ ਤਹਾਨੂੰ ਫੋਨ ਕਰਦੀ ਆ ਪਿੱਛੋਂ ਸ਼ੋਰ ਰੌਲਾ ਪਾ ਕੇ ਰਖਦੇ ਨੇ। ਵੈਸੇ ਵੇਖਿਆ ਮੈਂ ਉਹ ਸ਼ਰਾਰਤੀ ਵੀ ਬੜੇ ਨੇ।
ਬੋਤ, ਮੈਂ ਕਿਆ ਤੁਸੀਂ ਜਾਓ ਪਹਿਲੇ, ਘਰ ਸ਼ਾਂਤੀ ਹੋਵੇ।
ਅੱਛਾ, ਅੱਛਾ, ਹੁਣ ਅੱਜ ਸੇਵਾ ਕਰਨ ਗਏ ਨੇ ਤੇ ਉੱਥੇ ਵੀ ਸ਼ਰਾਰਤ ਸੂ਼ਰੁਰਤਾਂ ਕਰਨਗੇ ਤੰਗ ਨਈ ਕਰਨਗੇ ਆਪਣੇ ਮੰਮੀ ਪਾਪਾ ਨੂੰ।
ਨਈਂ ਨਈਂ, ਓਥੇ ਤੰਗ ਕਰਣਗੇ ਤੇ ਫਿਰ ਟਾਈ ਵੀ ਹੋਏਗੀ ਇਨ੍ਹਾਂ ਦੀ।
ਹਾਂਜੀ ਹਾਂਜੀ, ਨਈਂ ਨਈਂ, ਪਿਟਾਈ ਨਾ ਕਰਿਆ ਕਰੋ ਪਿਆਰ ਨਾ ਸਮਝਾਇਆ ਕਰੋ ਬੱਚਿਆਂ ਨੂੰ।
ਵੈਸੇ ਤੇ ਕਰਨਗੇ ਐਨ ਐ। ਤੇ ਪਿਆਰ ਸਮਝਾਵਾਂਗੇ ਉਹਨਾਂ ਨੂੰ।
ਹਾਂਜੀ। ਬਿਲਕੁਲ ਪਿਆਰ ਨਾ ਈ ਕਹਿਣਾ ਚਾਈਦਾ ਤੇ ਬੱਚਿਆਂ ਨੂੰ ਅੱਛਾ ਫੇਰ ਪਾ ਦੋ ਛੋਟੀ ਵਾਲੀ ਖਾਕੀ ਨੂੰ ਤੇ ਤੁਸੀਂ ਆਪਣੇ ਪਾ ਦੋ ਪਲੇ ਵੇ ਪਾਦੋ ਹੁਣ ਤੇ ਹੋ ਗਈ ਹੁਣੀ ਉਹ ਢਾਈ ਤਿੰਨ ਸਾਲ ਦੀ ਦੇਖਿਆ ਸੀ ਮੈਂ।
ਹਾਂਜੀ ਹਾਂਜੀ ਪਾਵਾਂਗੇ, ਬਸ ਥੋੜ੍ਹਾ ਜਿਆ ਹੋਰ ਮਾੜੀ ਹੋ ਜਾਏ ਫੇਰ ਵਾਂਗੇ ਹਜੇ ਬੇਂਦੀ ਨੀ ਨਾ ਹੇਗੀ ਜੇ, ਹਜੇ ਆਂਗਨਵਾੜੀ ਨੀ ਨਾ ਬੇਂਦੀ ਹੈਗੀ। ਆਂਗਣਵਾੜੀ ਛੱਡਣ ਜਾਂਣਾ ਏ ਤੇ ਰੋਣ ਲੱਗ ਜਾਂਦੀ ਐ।
ਨਈਂ ਨਈਂ, ਤੁਸੀਂ ਥੋੜ੍ਹਾ ਬਹਿ ਜਿਹਾ ਕਰੋ ਨਾ ਨਾਲ ਥੋੜ੍ਹੀ ਦੇਰ ਬੈਠ ਜਿਆ ਕਰੋ।
ਬੋਤ ਰੋਂਦੀ ਏ ਉੱਥੇ ਬੱਚਿਆਂ ਨਾਲ ਹੈ ਲੋ ਤੱਕ ਨ੍ਹੀਂ ਕਰਦੀ ਐ। ਗੱਲਾਂ ਵੀ ਨੀ ਕਰਦੀ ਓ। ਫੇਰ ਓ ਕੇੰਦੇ ਏਨੂੰ ਨਾ ਹਜੇ ਲੈ ਜੋ ਮਾੜਾ ਸਈ ਹੋ ਜੇਗੀ ਨਾ ਫੇ ਫੇਰ ਲੈ ਕੇ ਆਨਾ।
ਥੋੜਾ-ਥੋੜਾ ਨਾ ਤੁਸੀਂ ਨਾਲ ਜੈਵੇਂ ਟੋਇਜ਼ ਵਗੈਰਾ ਦੇ ਦੇਆ ਕਰੋ ਤੇ ਆਪ ਥੋੜਾ ਬੈਠ
ਵੈਸੇ ਟੋਇਜ਼ ਨਾਲ ਤਾਂ ਖੇਲਦੀ ਰੈਦੀ ਓ ਕੱਲੀ ਮਤਲਬ ਕਾਰ ਦਾ ਨਾ ਕੋਈ ਦਿਖੇ ਤੇ ਰੋਣ ਲੱਗ
ਹੂੰ ਹਾਂ ਦੇਖਿਆ ਤੁਸੀਂ ਨਾਲ ਬੈਠ ਜੇਆ ਕਰੋ ਨਾ ਆਦਤ ਹੋੋਜੇਗੀ। ਫਿਰ ਓਨੂੰ ਥੋੜਾ ਪਲੇ ਵੇ ਚ ਪਾਓ ਅੱਰਥਾਥ ਜਤ ਹੋਚੇਗੀ ਨਾ ਬੈਠਣ ਦੀ ਤੇ ਠੀਕ ਰਏਗਾ।
ਤੁਸੀਂ ਫਟਾਫਟ ਕੰਮ ਨਿਪਟਾ ਕੇ ਨਾ ਮੈਨੂੰ ਫੋਨ ਕਰ ਲੈਣਾ ਫਿਰ ਆਪਾਂ ਚੱਲ ਜਾਂਗੇ।
ਹਾਂ ਨਹੀਂ ਓ ਕੰਮ ਤੇ ਬਸ ਹੋ ਗਿਆ ਬਸ ਬੱਚੇ ਨਾ ਲੈਣ ਫੇਰ ਮੈਂ ਵੀ ਨਾ ਕੇ ਫੇਰ ਹੂਣ
ਤੁਸੀ ਹੇ ਨਾਤੇ ਨਈ
ਸਵੇਰੇ ਨਾ ਲਯਾ-ਨਾ ਲਯਾ ਐ ਮੈ ਕਿਹਾ ਗਰਮੀ ਬੜੀ ਇੱਕ ਵਾਰੀ ਹੋਰ ਨਾ ਲਇਏ।
ਹਾਂਜੀ ਗਰਮੀ ਤੇ ਬੋਹਤ ਜਾਦਾ ਏ ਜਿੰਨਾ ਬਚ ਕੇ ਰੋ ਨਾ ਬਸ ਸਈ ਏ।
ਹਾਂਜੀ-ਹਾਂਜੀ ਸਈ ਗੱਲ ਏ ਗਰਮੀ ਬੋਤ ਏ ਮੈਂ ਤੇ ਸਵੇਰੇ ਪੈਲੇ ਬੱਚਿਆਂ ਨੂੰ ਜਦੋਂ ਧੁੱਪੇ ਨਿਕਲਦੇ ਨੇ ਗੁਲੂਕੋਸ ਪਲਾ ਕੇ ਪੇਜਦੇ ਆਂ ਧੁੱਪ ਚੋ ਆਂਦੇ ਨੇ ਗਲੂਕੋਸ ਪਲਾ ਦਿੰਣੇ‌ ਆ ਗਲੂਕੋਨ ਡੀ ਖ ਤਮ ਨੀ ਹੋਣ ਦਿੰਦੇ ਅਸੀ ਤੇ ਬਿਲਕੁਲ ਵੀ ਕਾਰ ਚ
ਹਾਂਜੀ ਅਸੀਂ ਵੀ। ਗਲੂਕੋ ਡੱਬਾ ਲੈ ਕੇ ਰੱਖਯਾ ਹੋਯਾ ਜਾਂ ਜਿੱਦਾਂ ਖ਼ਤਮ ਹੁੰਦਾ ਸੀ ਨਾਲੇ ਈ ਮੰਗਵਾ ਲੈਂਣੇ ਗਰਮੀ ਬੋਤ ਏ।
ਫਰਕ ਦੁਨੀਆਂ ਦਾ ਹਾਂਜੀ-ਹਾਂਜੀ ਐਨਰਜੀ ਵੀ ਥੋੜੀ ਆਂਦੀ ਏ ਨਾ ਥੋੜੀ ਪਾਵਰ ਠੀਕ ਰੇਂਦੀ ਏ।
ਹਾਂਜੀ ਫਿਰ ਆ ਕੇ ਨਾਅਂਦੇ ਨੇ ਪਸੀਨਾ ਸੁਖਾ ਕੇ
ਹਾਂ ਡਰੈਕਟ ਵੀ ਨੀ ਨਾਣਾ ਚਾਇਦਾ ਨਾ ਫੇਰ ਲੂ ਲੱਗੀ ਹੁੰਦੀ ਏ ਏਕਦਮ ਨਾਨ ਵੜਾਂਗੇ ਤੇ ਸ਼ਰੀਰ ਖਰਾਬ ਹੋ ਜੇਗਾ ਨਾ
ਹਾਂਜੀ।
ਵੈਸੇ ਤਾਡੀੇ ਨੂੰਆ ਵੇਖਿਆ ਮੈਂ ਬੋਹਤ ਚੰਗੀਆਂ ਨੇ। ਨੂਆਂ ਤਾਡੀਆਂ ਦੋਨੋ ਜਦੋਂ ਅ ਬਾਜ਼ਾਰ ਮਿਲਦੀਆਂ ਮੈਨੂੰ ਸਾਸ ਸ੍ਰੀ ਕਾਲ ਕਰਕੇ ਹੀ ਜਾਂਦੀ ਨਿਕਲਦੀਆਂ ਨੇ। ਕਈ ਵਾਰ ਤੇ ਹੁੰਦੀਆਂ ਨੇ
ਹਾਂਜੀ-ਹਾਂਜੀ ਐ ਸਭ ਨੂੰ ਕਰਕੇ ਜਾਂਦੀਆ।
ਹਾਂ ਵਧੀਆ ਜੀ ਵਧੀਆ ਤੁਸੀਂ ਵਧੀਆ ਓ ਤਾਡੀ ਨੂਆਂ ਵੀ ਤਾਂਈ ਵਧੀਆ ਏ।
ਹਾਂਜੀ ਸੰਸਕਾਰ ਏਦਾਂ ਦੇ ਹੋਣੇ ਚਾਇਦੇ ਨੇ ਬਜ਼ਾਰ ਚ ਕੋਈ ਵੀ ਮਿਲੇ ਤੇ ਓਨੂੰ ਸਾਸ ਸ਼੍ਰੀ ਕਾਲ ਕਰਕੇ ਹੀ ਜਾਓ।
ਹਾਂਜੀ ਬਿਲਕੁਲ ਸਹੀ ਗੱਲ ਏ ਬਸ ਬੱਚੇ ਤਾਡੇ ਬੜੇ ਸ਼ਰਾਰਤੀ ਨੇ ਤੇ ਮੈਂ ਦੇਖਿਆ ਬੋਹਤ ਸ਼ਰਾਰਤੀ ਨੇ
ਓ ਤੇ ਬੋਹਤ ਜਿਆਦਾ ਆਹ ਨੂੰ ਇੱਕ ਚੀਜ਼‌ ਲਿ ਏਕ ਚੀਜ਼ ਲੱਭ ਜੇ ਨਾ ਔ ਨੀ ਛਡਨੀ ਬਸ।
ਹਂਜੀ
ਪਤਾ ਓਨੂੰ ਏੱਕ ਚੀਜ਼ ਲੱਭ ਜੇ ਨਾ ਤੇ ਓਨਾਂ ਨੇ ਛੱਡਣੀ ਨੀ ਐ।
ਹਾਂ ਅੱਜ ਸਈ ਗੱਲ ਏ ਤੇ ਸਈ ਗੱਲ ਏ।
ਪਤਾ ਲੱਗ ਗਯਾ ਐਥੇ ਜਾਣਾ ਚਲੋ ਬਈ ਚੱਪਲ ਪਾ ਲੀ ਤੁਰਦੇ ਬਨੋ।
ਹਾਂ ਤੁਆ-ਤ ਤੁਸੀਂ ਤੇ ਸਫਾਈਆਂ ਹੀ ਕਰ-ਕਰਕੇ ਥੱਕ ਜਾਂਦੇ ਹੋਣੇ ਜਿੰਨਾ ਏ ਖਲੇਰਾ ਪਾਂਦੇ ਨੇ।
ਹੋਰ ਬੁਰਾ ਹਾਲ ਹੋ ਜਾਂਦਾ ਜੀ।
ਹੋਰ
ਬੁਰਾ ਹਾਲ ਹੋ ਜਾਂਦਾ ਹੈ ਗਰਮੀ 'ਚ ਵੀ ਲੋਕੀ ਘਾਰ ਟਿੱਕਦੇ ਹੀ ਨਈ ਐਕਟੀਵਾ ਚੁੱਕ ਕੇ ਚੱਲ ਇੱਧਰ ਤੇ ਚੱਲ ਉੱਧਰ ਹਾਂ ਨਾ ਜਨਾਣੀਆਂ ਨੂੰ ਵੀ ਘਾਰ ਚੈਨ ਨੀ ਨਈ ਹੈਗੀ।
ਕੀ ਹੋਇਆ।
ਮੈਂ ਸਾਡੇ ਇੱਧਰ ਇੰਨੀ ਗਰਮੀ 'ਚ ਧੁੱਪ ਜਨਾਨੀ ਐਕਟੀਵਾ 'ਚ ਆਈ ਏ।
ਉਂਝ ਜਰੂਰੀ ਕੰਮ ਹੋਣਾ ਜੇ ਤਾਂਹੀ ਕੋਈ ਆਇਆ ਹੋਣਾ ਨਾ।
ਕਿਸੇ ਨੂੰ ਕੰਮ ਹੁੰਦਾ ਤਾਂ ਆਂਦੇ ਨੇ ਕੋਈ ਵਿਹਲੇ ਹੁੰਦੇ ਨੇ ਤਾਂ ਆ ਦੇ ਨੇ।
ਹਾਂ ਇਹ ਵੀ ਗੱਲ ਕਈਆਂ-ਕਈਆਂ ਨੂੰ ਕੰਮ ਹੁੰਦਾ ਤਾਂ ਆਂਦਾ ਕੋਈ ਵੇਹਲੇ ਹੋਏ ਤਾਂ ਆਂਦਾ ਸਈ ਗੱਲ ਤੁਆਡੀ ਹਾਂਜੀ-ਹਾਂਜੀ
ਆਪਣੇ ਆਪ ਈ ਕੰਮ ਕਰਨਾ ਪੈਂਦਾ।
ਜੀ ਬਿਲਕੁਲ ਜੀ ਬਿਲਕੁਲ ਸਾਡੇ ਆਪਣੇ ਆਪ ਈ ਕੰਮ ਕਰਨਾ ਪੈਂਦਾ। ਪਰ ਜੋ ਕੰਮ ਆਪਣੇ ਆਪ ਕਰਨ ਦਾ ਮਜ਼ਾ ਹੈ ਓ ਮੈਡਸ ਵਗੈਰਾ ਕਿੱਥੇ ਕਰ ਲੈਂਦੀਆਂ ਨੇ।
ਹਾਂਜੀ-ਹਾਂਜੀ
ਆਪਣੇ ਹੱਥ ਦੀ ਰੋਟੀ ਪਾਣੀ ਹੀ ਪਸੰਦ ਆਂਦੀ ਹੈ ਬੱਚਿਆਂ ਨੂੰ ਤੇ ਆਂਦੀ ਹੀ ਨੀ ਮੇਡ ਦੇ ਹੱਥ ਦੀ ਰੋਟੀ ਪਾਣੀ ਪਸੰਦ
ਹਾਂਜੀ ਮੈਂ ਕਿਆ ਚਲੋ ਕੰਮ ਨਿਪਟਾ ਲੈਣਾ ਇਹਨਾ ਮੈਂ ਵੀ ਤੁਰਪਾਈਆਂ ਕਰ ਲਾਂ।
ਅੱਛਾ-ਅੱਛਾ ਤੁਰਪਾਈਆਂ ਕਰੋਗੇ ਹੁਣ ਤੁਸੀਂ ਫੇਰ ਮਤਲਬ ਇੱਕ-ਇੱਕ ਟਾਈਮ ਦਾ ਹੈ ਨਾ ਵੀ ਇੰਨੇ ਟੈਮ ਤੱਕ ਅਸੀਂ ਗੁਰੂਦੁਆਰੇ ਚਲੇ ਜਾਵਾਂਗੇ ਫੇਰ ਮੈਂ ਉਸੇ ਟਾਈਮ
ਸਾਢੇ ਬਾਰਾਂ ਵਜ ਇੱਕ ਵਜੇ ਤੱਕ ਚੱਲ ਜਾਂਦੇ ਆਂ
ਸਾਢੇ ਬਾਰਾਂ ਇੱਕ ਧੁੱਪ ਬੜੀ ਹੋਏਗੀ। ਚਲੋ ਫੇਰ ਦੇਖਤੇ ਆਂ ਅਗਰ ਇੱਕ ਮੈਂ ਕਿਆ ਡੇਢ ਅ ਸ਼ਾਮ ਟਾਈਮ ਹੀ ਚੱਲ ਜਾਂਣੇ ਆ ਥੋੜਾ ਜਿਹਾ
ਹਾਂ
ਚਾਰ ਵਜੇ ਜਾਂਣੇ ਆ ਥੋੜ੍ਹਾ ਵੈਸੇ ਧੁੱਪ ਤੇ ਅੱਜ ਕੱਲ ਪੂਰੇ ਦਿਨ ਦੀ ਚਲੋ ਮੈਂ ਫੇਰ ਵੀ ਤੁਹਾਨੂੰ ਫੋਨ ਕਰ ਦਾਂਗੀ।
ਹਾਂਜੀ ਚਲੋ ਠੀਕ ਹੈ ਸਤਿ ਸ਼੍ਰੀ ਅਕਾਲ।
ਕਾਲ ਜੀ।